ਸਤਿ ਸ੍ਰੀ ਅਕਾਲ, ਹੋਰ ਕੀ ਹਾਲ-ਚਾਲ ਐ?
ਬਸ ਠੀਕ ਠਾਕ ਤੁਸੀਂ ਦੱਸੋ?
ਵਧੀਆ ਜੀ ਵਧੀਆ, ਬਸ ਬੈਠੇ ਸੀ ਦੁੱਧ ਪੀਂਦੇ ਪਏ ਦੁੱਧ ਸੋਡਾ ਬਣਾਇਆ ਸੀ।
ਅੱਛਾ, ਰੋਟੀ ਖਾਲੀ ਹੋਣੀ ਪਹਿਲਾਂ?
ਹਾਂਜੀ, ਹਾਂਜੀ ਰੋਟੀ ਖਾ ਲਈ ਐ।
ਅੱਛਾ ਜੀ।
ਹੂੰ, ਤੁਸੀਂ ਸੁਣਾਓ ਤੁਸੀਂ ਕੀ ਕਰਦੇ?
ਅਸੀਂ ਵੀ ਸੌਣ ਦੀ ਤਿਆਰੀ ਕਰਦੇ ਪਏ ਆਂ।
ਅੱਛਾ ਅੱਛਾ, ਦਸ ਵਜੇ ਸੋ ਜਾਂਦੇ ਆ?
ਹਾਂ।
ਬਾਰਾ ਵਜ।
ਹੋਰ ਸੋ ਜਈਦਾ ਕਿਸੇ ਵੇਲੇ ਲੇਟ ਨੀੰਦਰ ਆ ਜਾਂਦੀ ਏ, ਕਿਸੇ ਵੇਲੇ ਆ ਜਾਂਦੀ ਏ। ਹਾਂ, ਤੁਸੀਂ ਦੱਸੋ? ਹਾਂਜੀ।
ਹੋਰ ਕੀ ਬਣਾਇਆ, ਅੱਜ?
ਅੱਜ ਅਸੀਂ ਰਾਤੀ ਬਣਾਏ ਸੀ ਆਲੂ ਬੈਂਗਣ। ਨਾਲ ਚੋਲ ਬਣਾਏ ਸੀ, ਹਾਂਜੀ ਓਹ ਖਾਦੇ।
ਅੱਛਾ।
ਹਾਂਜੀ ਹਾਂ।
ਅੱਛਾ, ਠੀਕ ਹੈ। ਹੋਰ ਸੁਣਾਓ, ਠੀਕ ਏ, ਹਾਂਜੀ? ਹਾਂਜੀ ਗਈ ਸੀ, ਗਈ ਸੀ ਗਈ ਸੀ ਹਾਂਜੀ ਆ ਜਾਈਦਾ ਨਾ ਫੇਰ ਹਾਫ। ਟਾਈਮ ਤੇ ਈ ਹੁੰਦੀ ਐ ਮੇਰੀ।
ਹਾਂਜੀ-ਹਾਂਜੀ। ਹੋਰ ਤੁਹਾਡੇ ਵੱਲ ਪਾਸੇ ਹਾਂਜੀ ਉਹਦੇ ਵੀ ਖੁੱਲ ਗਏ ਅੱਜ ਤੋਂ ਸਕੂਲ ਗਈ ਸੀਗੀ। ਹਾਂਜੀ।
ਪਾਈਏ ਜੀ।
ਹਾਂਜੀ ਨੀ, ਟਿਊਸ਼ਨ ਨੀ ਪਾਈ ਹਜੇ, ਮੈਂ ਕਿਹਾ ਟਿਊਸ਼ਨ ਥੋੜ੍ਹਾ ਜਿਹਾ ਰੁਕੇ ਕੇ ਪਾਵਾਂਗੇ। ਹਮ। ਹਾਂਜੀ ਹੋਰ ਗਰਮੀ ਹੈਗੀ ਤੁਹਾਡੇ ਆਲੇ ਪਾਸੇ?
ਹਾਂਜੀ?
ਗਰਮੀ ਹੈਗੀ ਤੁਹਾਡੇ ਵਾਲੇ ਪਾਸੇ?
ਬਹੁਤ ਜਿਆਦਾ ਗਰਮੀ ਬੱਦਲ ਬਣ ਜਾਂਦਾ। ਪਰ ਆਂਦਾ ਨੀ ਹੈਗਾ। ਅੱਜ ਵੀ ਕਾਫ਼ੀ ਬਣਿਆ ਦਾ ਸੀ ਬੱਦਲ, ਪਰ ਆਯਾ ਨੀ ਹੈਗਾ।
ਹਾਂਜੀ, ਗਰਮੀ ਬੌਤ ਹੋਈ ਦੀ ਏ ਨਾ।
ਔਹੀ ਨਾ ਬਸ ਬਣ ਜਾਂਦਾ ਏ, ਆਂਦਾ ਨੀ, ਸਗੋਂ ਪੜਾਸ ਹੋ ਜਾਂਦੀ ਏ।
ਹਾਂਜੀ-ਹਾਂਜੀ ਸਾਡੇ ਵਾਲੇ ਪਾਸੇ ਬੋਤ ਗਰਮੀ ਹੋਈ ਦੀ ਏ।
ਹਾਂ।
ਇੱਕ ਸਾਡੇ ਬੂਏ ਦੇ ਮੋਹਰੇ ਨਾ, ਸੜਕ ਤੋੜੀ ਦੀ ਏ, ਸੜਕ ਬਣਦੀ ਬੀ ਏ। ਗਾਂਦ ਈਨਾਂ ਪਾਇਆ ਦਾ ਏ, ਘਰਾਂ ਦੇ ਅੰਦਰ ਵੀ ਮਿੱਟੀ-ਮਿੱਟੀ ਹੋਈ ਦੀ ਏ।
ਮਾਂ ਕੋਲ ਹੁੰਦਾ ਏ, ਤੁਆਡੀਆਂ ਗੱਡੀਆਂ ਵਡੀਆਂ-ਵਡੀਆਂ ਤੱਕ ਪਾਵਾਂਗੇ। ਆਹ।
ਬੜਾ ਈ ਗੰਦ ਪਿਆ, ਸਗੋਂ ਘਰ ਚ ਵੀ ਰੇਤਾ-ਰੇਤਾ, ਮਿੱਟੀ-ਮਿੱਟੀ ਹੋਈਦੀ ਏ।
ਆਹ ਚਲੋ ਸੜਕ ਬਣ ਜੇਗੀ ਤੁਹਾਡੀ।
ਆਂ, ਓਹੀ ਨਾ। ਸੜਕ ਵੀ ਹੁਣ ਔਹ ਨੀ ਨਾ ਬਣਾਂਦੇ, ਪੱਕੀ ਨੀ ਨਾ ਬਣਾਂਦੇ, ਨਾਲੇ ਉਹੀ।
ਹਾਂਜੀ-ਹਾਂਜੀ ਆ। ਟੈਲਾਂ ਦੀ ਬਣਾਂਦੇ ਨਾ, ਉਹ ਫਿਰ ਪੌਲੀਆਂ ਪੈ ਜਾਂਦੀਆਂ, ਤੁਹਾਡੇ ਤੇ ਬੂਹੇ ਅੱਗੋਂ ਵੇਸ ਵੈਸੇ ਵੀ ਵੱਡੀਆਂ-ਵੱਡੀਆਂ ਗੱਡੀਆਂ ਨਿਕਲਦੀਆਂ। ਜਾਂਦੀਆਂ ਕਾਰਾਂ ਕੀ, ਵੱਡੇ-ਵੱਡੇ ਆ ਟਰੱਕ ਵੀ ਚਲੇ ਜਾਂਦੇ ਨੇ। ਤੇ ਔਹ ਜਿਹੜੀ ਦੂਜੀਆਂ ਨੇ, ਟੈਲਾਂ ਆਲਿਆਂ, ਔਹ ਤੇ ਉਸ ਤਰ੍ਹਾਂ ਈ ਬੇਹ ਜਾਣੀਆਂ ਨੇ। ਓਹੀ ਨਾ। ਨਾਲੀਆਂ ਵੀ ਬੰਦ ਕਰਨ ਲੱਗ ਪਏ ਨੇ, ਪਾਣੀ ਦਾ ਕੋਈ ਸਾਧਨ ਨਈ ਨਿਕਲਣ ਆਸਤੇ। ਕਿਹੜੇ ਪਾਸੇਓ ਪਾਣੀ ਨਿਕਲਣਾ ਏ?
ਉਹੀ ਨਾ, ਤੁਹਾਡੇ ਵਾਲੇ ਪਾਸੇ ਵੀ ਇਲੈਕਸ਼ਨ ਐ? ਅੱਛਾ-ਅੱਛਾ।
ਹਨ, ਆਹ।
ਔਹ ਭਰ ਲਏ ਤੁਸੀਂ ਫਾਰਮ, ਹਜ਼ਾਰ ਰੁਪਏ ਵਾਲੇ?
ਹਾਂਜੀ ਭਰ ਲਏ ਨੇ ਵੈਸੇ, ਅਜੇ ਜਮਾ ਨਈ ਹੋਏ ਸਾਡੇ।
ਅੱਛਾ-ਅੱਛਾ, ਹਾਂ ਔਹ ਕਹਿੰਦੇ, ਪ੍ਰੋਸੈਸ ਈ ਨੀ ਚੱਲਦਾ ਪਿਆ ਕਹਿੰਦੇ।
ਹਾਂਜੀ।
ਕਈ ਲੋਕਾਂ ਦੇ ਕਹਿੰਦੇ, ਪੈਸੇ ਵੀ ਆ ਗਏ ਏ, ਕਈਆਂ ਦੇ ਰੁਪਈਆ ਵੀ ਸ਼ੋ ਹੋ ਗਿਆ ਐ।
ਹਾਂ, ਸਾਡੇ ਦੋ, ਤਿੰਨ ਜਿੰਨੀਆਂ ਮਲੇ ਚ ਹੋ ਗਏ ਨੇ। ਅੱਛਾ, ਨਾ ਉਹਨਾਂ ਦੇ ਹੋ ਗਏ ਸੀ, ਨਾਲ ਈ ਇੱਕ ਰੁਪਇਆ ਆ ਗਿਆ ਉਹਨਾਂ ਦਾ। ਜੋ ਹੋ ਗਿਆ ਏ, ਕਈਆਂ ਤੇ ਮਿੱਲ ਵੀ ਗਏ ਦੇ ਪੈਸੇ।
ਆ ਕਈਆਂ ਨੂੰ ਕੇਂਦੇ ਮਿਲ ਵੀ ਗਏ ਆ।
ਹਾਂਜੀ।
ਹਾਂ ਸਾਡੇ ਵੀ ਹਜੇ ਜਮਾਂ ਨਈ ਹੋਏ, ਸਗੋਂ ਕੇਂਦੇ ਪ੍ਰੋਸੈਸ ਸਲੋਅ ਚੱਲਦਾ ਪਿਆ।
ਉਹੀ ਨਾ, ਜੇਹੜੇ ਕਦੀ ਘਰੋਂ ਬਾਰ ਨੀ ਸੀ ਨਿਕਲੇ, ਹਜ਼ਾਰ ਦੇ ਇਸ ਲਈ ਵੀ ਦੌੜਦੇ ਨੇ ਸਾਰੀਆਂ ਬੁਢੀਆਂ, ਤੇ ਜਵਾਨ ਕੀ, ਸਾਰੇ ਈ ਦੌੜ ਗਏ।
ਪਿਆ ਦਾ ਏ, ਸਾਰੇ ਪਾਸੇ ਕੇਂਦੇ ਰਾਸ਼ ਬੜਾ ਪਿਆ ਦਾ ਏ।
ਹਾਂਜੀ। ਹਾਂ ਚਲੋ ਮਿਲ ਜਾਣ ਚੰਗਾ ਈ ਏ, ਆਹ। ਫਰੀ ਦੇ ਪੈਸੇ ਕੋਨ ਚਲਦਾ ਵੇ।
ਹਾਂ ਔਹ ਤੇ ਹੈਗਾ ਈ ਏ। ਏਹ ਤੇ ਹੈਗਾ ਈ ਏ, ਹੋਰ ਔਹ ਵੀ ਫ਼ਾਰਮ ਭਰੇ ਆ ਜੇੜੇ ਕਹਿੰਦੇ ਐਸ ਆਈ ਆਰ ਔਹ ਜੇੜੀ ਹੁੰਦੀ ਬੀ। ਔਹ ਜੇੜੇ ਹੁੰਦੇ ਬਏ ਵੋਟਾਂ ਆਲੇ, ਹਾਂਜੀ।
ਹਾਂਜੀ, ਸਾਡੇ ਆਲੇ ਪਾਸੇ ਵੀ ਚੱਲਦਾ ਪਿਆ ਕੰਮ, ਕਹਿੰਦੇ ਪਿਛਲੀ ਰਕੋਟ ਲਿਆਓ, ਸਾਨੂੰ ਤੇ ਪਤਾ ਪਯਾ ਨੀ ਲੱਗਾ, ਫਿਰ ਜਿੰਨੇ ਸਾਨੂੰ ਭਰ ਕੇ ਦਿੱਤੇ, ਔਨੇ ਸਵ ਕੁਛ ਭਰ ਦਿੱਤਾ ਸੀ ਸਾ ਦਾ।
ਅੱਛਾ-ਅੱਛਾ, ਠੀਕ ਏ ਫੇਰ, ਹਾਂ ਕੇਂਦੇ ਨੇ, ਕਹਿੰਦੇ ਦੋ ਯਾਰ ਤਿੰਨ ਜਿੰਨੇ ਨੇ ਵੋਟ ਪਾਈਏ ਨਾ ਉਹਨਾਂ ਦਾ ਹੀ ਚੱਲਣਾ ਵੇ ਸਾਰਾ।
ਜਿੰਨਾ ਸਾਨੂੰ ਫਾਰਮ ਦਿੱਤੇ, ਉਹਨਾਂ ਕੋਲ ਕਹਿੰਦੇ ਆ ਸੀ ਸਾਡਾ ਰਿਕਾਰਡ।
ਹਾਂਜੀ-ਹਾਂਜੀ, ਹਾਂ ਸਾਨੂੰ ਤੇ ਕਢਾਨਾ ਪਿਆ ਈ। ਅਸੀਂ ਕਢਾ ਲਿਆ ਸੀ ਤੇ ਫੇਰ ਅਸੀਂ ਭੇਜਤਾ ਸੀ ਹਾਂਜੀ।
ਆ ਗਏ ਨਾ।
ਬੜੇ ਜਮੇਲੇ ਪਾਏ ਦੇ ਆ, ਮੈਂ ਕਹਿੰਦੀ ਪਬਲਿਕ ਨੂੰ ਪਰੇਸ਼ਾਨ ਕੀਤਾ ਕੀਤਾ ਦਾ ਏਨਾ ਨੇ।
ਹਾਂ।
ਆਹ।
ਨਾ ਕੋ ਕੀ ਕਰੇ ਫੋਟੋਆਂ ਵੀ ਲਾਓ ਵੀ ਖਰਚੇ, ਫੋਟੋਆਂ ਖਿਚਾਓ ਫਿਰ ਫੋਟੋਆਂ ਲਾਓ।
ਉਹ ਹੀ ਨਾ। ਹਾਂ ਉਹੀ ਨਾ ਹਾਂ ਪਰੇਸ਼ਾਨ ਤਾਂ ਸਹੀ ਗੱਲ ਆ ਉਹੀ ਨਾ ਹ ਕੋਈ ਕਹਿੰਦਾ ਕਿਸੇ ਨੂੰ ਕਾਓ, ਕੋਈ ਕਹਿੰਦਾ ਕਿਸੇ ਨੂੰ ਪਾਓ ਵੋਟ ਤੁਹਾਡੇ ਨਾਲ ਖੜਾ। ਹਾਂ, ਚੰਗਾ ਅੱਜ-ਕੱਲ ਕੋਈ ਵੀ ਨੀ ਹੈਗਾ ਜੇ। ਸਾਰੇ ਹੱਥ ਜੋੜਦੇ ਆ ਵੋਟ ਵੇਲੇ ਬਾਅਦ ਚ ਕੋਈ ਪੁੱਛਦਾ ਨੀ ਬਾਤ। ਨੀ ਪੁੱਛਦਾ ਕੋਈ।
ਹਾਂਜੀ ਉਹੀ ਨਾ, ਤੁਹਾਡੇ ਸ਼ੋਰ ਬੜਾ ਆਂਦਾ ਪਿਆ ਪਿੱਛੇ ਨਾ।
ਉਹ ਬਸ ਫ ਨਾਲ ਦੇ ਸਾਡੇ ਬਹੁਤ ਬੋਲਦੇ ਨੇ।
ਅੱਛਾ-ਅੱਛਾ।
ਹਾਂ ਨਾਲ ਦਾ ਘਰ ਏ ਨਾ, ਉਹਨਾਂ ਘਰੋਂ ਵਾਜਾ ਆਂਦੀਆਂ ਨੇ।
ਅੱਛਾ-ਅੱਛਾ, ਠੀਕ ਏ, ਠੀਕ ਏ।
ਹਾਂ ਬਸ, ਹਾਂਜੀ ਇਹਨਾਂ ਦਾ ਏਹੀ ਕੰਮ ਏ।
ਅੱਛਾ-ਅੱਛਾ। ਠੀਕ ਏ, ਹੋਰ ਗਏ ਨੀ ਕਿਧਰੇ ਘੁੰਮਣ?
ਨਾ-ਨਾ ਪੇਲਾਂ ਘੁੰਮਾ ਆਏ ਸੀ ਹੁਣ ਕਿੱਥੇ ਬਾਰ-ਬਾਰ ਜਾਇਆ ਨੀ ਜਾਂਦਾ ਗਰਮੀ
ਗਰਮੀ ਤਾਂ ਬਹੁਤ ਹੋਈ ਦੀ ਮੈਂ ਕਹਿੰਦੀ ਐ, ਇਹ ਦਿਨਾਂ ਚ ਅੱਗੇ ਬਾਰਿਸ਼ਾਂ ਪੈ ਗਈਆਂ ਸੀ, ਹੋਣ ਤੇ ਪੈਂਦੀਆਂ ਹੀ ਨੀ ਪਈਆਂ।
ਹਾਂਜੀ।
ਹੁਣ ਤੇ ਪੈਂਦੀਆਂ ਹੀ ਨੀ ਪਈਆਂ ਬਾਰਿਸ਼ਾਂ ਨਾ।
ਨਾ-ਨਾ ਪਹਿਲਾਂ ਇਸ ਮਹੀਨੇ ਪੈ ਜਾਂਦੀਆ ਸੀ, ਜ ਜੂਨ ਜੁਲਾਈ ਦੇ ਵਿੱਚ ਇਸ ਵਾਰ ਤੇ ਪਈਏ ਵਿ ਏ।
ਹਾਂ ਉਹੀ ਨਾ, ਪੈਂਦੀਆਂ ਹੀ ਨੀ। ਕਿਉਂਕਿ ਹਾਂ, ਦਰਖਤ ਕੱਟੀ ਜਾਂਦੇ ਆ। ਦਰਖਤ ਕੱਟ ਕੱਟੇ ਜਾਂਦੇ ਆ, ਗਰਮੀ ਵੱਧਦੀ ਜਾਂਦੀ ਐ।
ਉਹੀ ਨਾ ਬਸ ਫੈਕਟਰੀਆਂ ਲਗਾਦੇ ਰਏ ਫੈਕਟਰੀਆਂ ਦੀ ਪ੍ਰਦੂਸ਼ਣ ਬਹੁਤ ਏ, ਉਹਦੇ ਨਾਲ ਫਿਰ ਗਰਮੀ ਹੋਣੀ ਐ।
ਔਨੀ ਗਰਮੀ ਹੋਣੀ ਸਹੀ ਗੱਲ ਹੈ। ਬਹੁਤ ਬੁਰਾ ਹਾਲ ਹੈ ਗਰਮੀ ਨਾਲ ਤੇ ਹੈ ਆਤੀ ਕੁਝ ਜ਼ਿਆਦਾ ਹੀ ਇਨਾ ਕੂਲਰ ਦੀ ਹਵਾ ਪੈਂਦੀ, ਨਾ ਪੱਖੇ ਦੀ ਹਵਾ ਲੱਗਦੀ, ਕੋਈ ਹਵਾ ਨੀ ਲੱਗਦੀ। ਏਸੀ ਵਾਲਿਆਂ ਨੂੰ ਵੀ ਫਾਇਦਾ ਵੇ, ਏਸੀ ਵਾਲ ਜਿੰਨਾ ਦੇ ਹੈਗੇ ਆ ਬਸ ਉਹ ਚਲੋ ਰਾਤੀ ਮਾੜਾ ਜ ਸੋ ਜਾਂਦੇ ਠੰਡਾ ਕਰਕੇ, ਉਹ ਵੀ ਭੈੜੀ ਆਦਤ ਏ ਬੰਦਾ ਕਿੱਧਰੇ ਜਾ ਨੀ ਸਕਦਾ।
ਬਸ ਫਿਰ ਬਾਹਰ ਨਿਕਲੋ ਤੇ ਇੱਕੋ ਹੀ ਪੜਾਸ ਹੀ ਪੈਂਦੀ ਹੈ ਮੂੰਹ ਤੇ ਸਰੀਰ ਤੇ
ਉਹੀ ਨਾ ਫੇਰ ਬੰਦਾ ਨਿਕਲ ਨੀ ਸਕਦਾ। ਸਹੀ ਗੱਲ ਏ। ਉਹੀ ਨਾ ਬੰਦਾ ਨਿਕਲ ਨੀ ਸਕਦਾ। ਹਮ। ਬੜੀ, ਬੜੀ ਗਾਲ ਵੰਦੇ ਪਏ ਇਦਾਂ ਗਾਲਾਂ ਦੀ ਆਵਾਜ਼ ਆਦੀ ਪਈ ਹੈ। ਹਾਂਜੀ ਤੁਸੀਂ ਮਾੜਾ ਜਿਹਾ ਪਰੇ ਹੋ ਜੋ ਯਾ ਤੁਸੀਂ ਮਾੜਾ ਜਿਹਾ ਮੈਂ ਕਿਹਾ ਪਰੇ ਹੋ ਜੋ। ਹਾਂਜੀ ਬੜੀ ਆਵਾਜ਼ ਆ ਰਹੀ।
ਹਮ
ਹਾਂ ਇਹਨਾਂ ਦਾ ਕੰਮ ਹੀ ਆਹੀ ਏ ਜੀ।
ਹਾਂ ਉਹੀ ਨਾ, ਬਦਾ ਦੇਖਦਾ ਤੇ ਵੀ ਕੋਈ ਕੋਲ ਕਰਦਾ ਪਿਆ ਕੋਈ ਗੱਲ ਕਰਦਾ ਪਿਆ ਕੋ ਬੰਦਾ ਥੋੜਾ ਸਲੋਅ ਬੋਲੋ ਹਨਾ। ਇਸ ਟਾਈਮ ਲੋਕਾਂ ਦਾ ਸੋਣ ਦਾ ਟਾਈਮ ਬੋਲਦੇ ਪਏ ਆ।
ਆਹ ਇਹਨਾਂ ਦਾ ਬੋਲਣ ਦਾ ਟਾਮ ਸ਼ੁਰੂ ਹੋ ਗਿਆ ਵੇ।
ਹਾਜੀ ਉਹੀ ਨਾ।
ਹਮ ਹਮ
ਹੋਰ ਗਏ ਨੀ ਸ਼ੋਪਿੰਗ ਵਗੈਰਾ ਕਰਨ ਕਿਧਰੇ।
ਕੀ ਹੈ ਗਰਮੀ ਚ ਨਿਕਲ ਨ ਜਾਂਦਾ ਕਿਤੇ ਹ।
ਹਾਂ ਹੋਰ ਕੀ ਪਸੰਦ ਹੈ ਤੁਹਾਨੂੰ ਖਾਨੇ ਚ।
ਖਾਣੇ ਚ ਮੈਨੂੰ ਰਾਜਮਾ ਪਸੰਦ ਨੇ।
ਅੱਛਾ-ਅੱਛਾ ਰਾਜ ਰਾਜਮਾ।
ਹਾਂਜੀ।
ਕਿਹੜੇ ਖੱਟੇ ਵਾਲੇ ਬਣਾਦੇ ਤੁਸੀ ਕਿ ਉਹ ਵਾਲ਼ੇ ਟਮਾਟਰ ਵਾਲੇ।
ਨਹੀ-ਨਹੀ ਅਸੀਂ ਖੱਟੇ ਵਾਲੇ ਬਨਾਨੇ ਹਾਂ।
ਅੱਛਾ ਉਹ ਕਿੱਦਾਂ ਬਣਾਦੇ ਹੋ।
ੳ ਬਸ
ਫੇਰ ਤ ਸਾਰਾ ਕੁਛ ਪਿਆਜ, ਅਧਰਕ, ਥੋਮ ਛਿਲ ਕੇ ਲਸਨ ਉਹਨੂੰ ਕਰ ਲੋ ਫੇਰ ਉਹਦਾ ਤੜਕਾ ਭੁੰਨ ਲੈਣਾ। ਰਾਜਮਾ ਪਈ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਪਿੱਛੋਂ ਇੰਮਲੀ ਪਿਉ ਲੈਣੀ ਹੈ ਪਹਿਲਾਂ ਹੀ ਰਿਲਾ ਕੇ। ਉਹ ਫਿਰ ਇਮਲੀ ਸਾਰੀ ਮੈਸ਼ ਕਰਕੇ ਨਾ ਉਹਦਾ ਗੁੱਦਾ ਕੱਢ ਤੇ ਉਹ ਖੱਟਾ ਪਾ ਦਿਓ ਸਾਰਾ ਤੇ ਬਹੁਤ ਹੀ ਟੇਸਟੀ ਬਣਦੇ ਨੇ ਰਾਜਮਾਂ। ਹਾਂਜੀ ਅਸੀ ਜਾਦਾ ਇਹ ਵੀ ਖਾਂਦੇ ਹਾਂ ਇਮਲੀ ਆਲੇ। ਖਟੇ ਵਾਲੇ ਘੱਟ ਹੀ ਖਾਈ ਦੇ ਨੇ। ਦੂਸਰੇ ਟਮਾਟਰ ਵਾਲੇ ਹਾਂਜੀ ਇਹ ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਹੈ। ਹਾਂਜੀ ਹਾਂ ਇਹ ਹੀ ਖਾਈ ਦੇ ਜਾਦਾ।
ਵਧੀਆ ਗੱਲ ਹੈ, ਤੁਸੀਂ ਕਿੱਥੋਂ ਦੇ ਹੁੰਦੇ ਹੋ?
ਅਸੀਂ-ਅਸੀਂ ਜੰਮੂ ਦੇ ਹਾਂ ਹ ਜੰਮੂ ਜ਼ਿਆਦਾ ਜੰਮੂ ਦੇ ਰਾਜਮਾ ਬਹੁਤ ਵਧੀਆ ਹੁੰਦੇ ਨੇ।
ਜਾਈਦਾ ਲੈ ਆਈ ਦੇ ਨੇ ਜਾਂ ਭੇਜ ਦਿੰਦੇ ਨੇ ਓਥੋਂ ਮੇਰੇ।
ਅੱਛਾ-ਅੱਛਾ।
ਹਾਂਜੀ।
ਠੀਕ ਹੈ ਅੱਛਾ ਉੱਥੋਂ ਦੇ ਰਾਜਮਾਂ ਵਧੀਆ ਹੁੰਦੇ ਹੋਣਗੇ ਨਾ।
ਹਾਂਜੀ ਹਾਂਜੀ ਸਵਾਦ ਬਣਦੇ ਨੇ।
ਚਲੋ ਭੈਣਜੀ ਠੀਕ ਹੈ ਮੈਂ ਬਾਦ ਚੋਂ ਕਰਦੀ ਹ ਤੁਹਾਡੇ ਸ਼ੋਰ ਬੜਾ ਆਉਂਦਾ ਪਿਆ ਹਨਾ। ਚਲੋ ਠੀਕ ਹੈ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।